ਤੁਸੀ
ਸਸ ਸ਼੍ਰੀ ਅਕਾਲ ਮੈਡਮ, ਹੋਰ ਕਿਵੇਂ ਓ?
ਵਧੀਆ, ਤੁਸੀਂ ਸੁਨਾਓ।
ਵਧੀਆ, ਓਨੂੰ ਹੋਰ ਕੀ ਕਰਦੇ ਸੀ? ਨਾਂਜੀ, ਏਨੀ ਜਲਦੀ ਨੀਂ ਖਾਂਦੇ ਮੈਡਮ ਅਸੀ।
ਅੱਛਾ-ਅੱਛਾ, ਤਿਆਰੀ ਤਾਂ ਕਾਰੀ ਈ ਲਈ ਹੋਣੀ?
ਹਾਂਜੀ ਹਾਂ, ਤਿਆਰੀ ਚੱਲ ਰਹੀ ਐ।
ਹਾਂਜੀ, ਅੱ ਅੱਜ ਮੈਮ ਅਸੀਂ ਤੋਰੀਆਂ ਬਣਾਈਆਂ ਨੇ।
ਰਾਤ ਵੇਲੇ ਸੁੱਕੀ ਸਬਜੀ।
ਹੈਂ?
ਰਾਤ ਵੇਲੇ ਸੁੱਕੀ ਸਬਜੀ?
ਅਸੀਂ ਖਾ ਈ ਲੈਂਨੇ ਆਂ।
ਅੱਛਾ, ਸਾਡੇ ਨੀ ਖਾਂਦੇ ਰਾਤ ਵੇਲੇ ਸੁੱਕੀ ਸਬਜੀ, ਪਤਾ ਨੀ ਕਿਉਂ। ਸਾਡੇ ਰੋ ਸਾਡੇ ਜੀ ਤੇ ਦੋਪੈਰੇ ਬਣ ਜਾਣੀ ਤੇ ਸਵੇਰੇ, ਰਾਤ ਨੂੰ ਤਰੀ ਆਲੀ ਹੀ ਬਣਦੀ ਏ।
ਨਈਂ, ਅੱਸੀ ਖਾ ਈ ਲੈਂਨੇ ਆਂ।
ਅੱਛਾ-ਅੱਛਾ, ਫੇ ਸਾਡੀ ਜੁਆਇੰਟ ਫੈਮਲੀ ਆ ਨਾ, ਤਾਂ ਕਰਕੇ।
ਅੱਛਾ-ਅੱਛਾ, ਹਾਂਜੀ ਅੱਛਾ, ਤਾਂ ਕਰਕੇ, ਹੂੰ।
ਤੋਰੀਆਂ ਤਾਂ ਸਾਡੇ ਓ ਈ ਨਾ ਰਾਤ ਨੂੰ ਖਾਣ ਓਦਾਂ ਈਂ ਸਵੇਰ ਨੂੰ ਹੀ ਖਾਂਦੇ ਆ ਓ ਲਾ-ਲਾ।
ਅੱਛਾ, ਅਸੀ ਤਾਂ ਫਸਟ ਟਾਈਮ ਬਣਾ ਰੇਆ, ਏਸ ਸੀਜਨ ਦੀਆਂ।
ਫਸਟ ਟਾਈਮ ਵਾਲੀਆਂ ਤਾਂ ਸਵਾਦ ਈ ਬਣਨੀਆਂ।
ਹਾਂਜੀ, ਹਾਂ।
ਜਦੋਂ ਗਰਮੀ ਥੋੜੀ ਖਤਮ ਹੋਣ ਲਗਦੀ ਓਦੋਂ ਆਂਦੀ ਆ ਨਾ ਉਦੋਂ ਪਿਚਕੀਆਂ ਦੀਆਂ ਹੁੰਦੀਆਂ ਯਾ, ਓ ਬੋਤ ਹੁੰਦੀਆਂ।
ਹਾਂਜੀ ਹਾਂ, ਹੋਰ ਕੀ ਕਰਦੇ ਹੋ ਮੈਡਮ ਤੁਸੀਂ ਹੁਣ?
ਕੋਛ ਨੀ ਮੈਂ ਮੇਰੇ ਮੰਮਾ ਦੇ ਨਾਲ ਰੋਟੀ ਬਣਾਣ ਦੀ ਤਿਆਰੀ ਕਰਨ ਲੱਗੀ ਦੀਆਂ।
ਅੱਛਾ।
ਅਸੀਂ ਤਾ ਆਲੂ ਮਟਰ ਬਣਾਣੇ ਅੱਜ।
ਅੱਛਾ-ਅੱਛਾ।
ਹਾਂਜੀ।
ਅੱਛਾ, ਹੋਰ ਅੱਜ ਆਪਾਂ ਕੇੜੇ ਟੋਪਿਕ 'ਤੇ ਗੱਲ ਕਰੀਏ ਮੈਡਮ?
ਅਹ ਆਪਾਂ ਪ੍ਰਦੂਸ਼ਣ ਦੇ ਵਾਸਤੇ ਦੇਖੋ ਤੁਆਨੂੰ ਪਤਾ ਕਿੰਨਾ, ਹਾਂਜੀ। ਤੁਸੀ ਸੋਸ਼ਲ ਮੀਡੀਆ ਤੇ ਕਰਦੇ, ਤੁਸੀਂ ਸੋਸ਼ਲ ਮੀਡੀਆ ਚਲਾਣੇ ਆਂ?
ਹਾਂਜੀ, ਹਾਂ।
ਜਾਦਾ ਨੁਕਸਾਨ ਲੱਗਦੇ ਆ ਕਿ ਫੈਦੇ ਲੱਗਦੇ ਆ?
ਸੋਸ਼ਲ ਮੀਡੀਆ ਤੇ ਆਪਾ ਫੈਦਾ ਅਪਣੇ ਤੇ ਡਿਪੈਂਡ ਆ ਵੀ ਆਪਾਂ ਫੈਦਾ ਲੈਣਾ ਕ ਨੁਕਸਾਨ ਲੈਣਾ ਆ। ਆਪਾਂ ਜੇੜੇ ਰਾਸਤੇ ਜਾਵਾਂਗੇ ਤੇ ਆਪਾਂ ਨੂੰ ਓਹੀ ਮਿਲੂਗਾ।
ਚਲਾ ਰੇਆ ਉਨਾਂ ਦੀਆਂ ਅੱਖਾਂ ਖਰਾਬ ਹੋ ਰਹੀਆਂ।
ਹਾਂਜੀ, ਹਾਂ
ਜਿਹੜੇ ਟਾਈਮ ਵੇਸਟ ਕਰ ਰਹੇ ਆ ਉਹ, ਹਾਂਜੀ ਜਿਹੜੇ ਟਾਈਮ ਵੇਸਟ ਕਰ ਰਿਹਾ ਫੋਨ ਤੇ ਦੇਖ ਲੋ
ਹਾਂਜੀ
ਤੇ ਉਹ ਤਾਂ ਗਲਤ ਗੱਲ ਐ ਵੀ ਬਟ ਜੇ ਆਪਾ ਨੇ ਟਾਈਮ ਵੇਸ ਗੱਲ ਆਪਾਂ ਪੜ੍ਹਾਈ ਦੇ ਤੌਰ ਤੇ ਗੱਲ ਕਰਦੇ ਆ ਫੇਰ ਵੀ ਬਹੁਤ ਜਿਆਦਾ ਵਧੀਆ ਗੱਲ ਆ ਇੱਕ ਪਾਸੇ ਫੋਨ ਦੇ ਨੁਕਸਾਨ ਵੀ ਨੇ ਇੱਕ ਪਾਸੇ, ਹਾਨੀਕਾਰਕ ਵੀ ਆ ਫੋਨ
ਹਾਂਜੀ ਹਾਨੀਕਾਰਕ ਏਸ ਲਈ ਆ ਜਿੱਦਾਂ ਆਪਣਾ ਸਮਾਂ ਤਾਂ ਬਰਬਾਦ ਹੁੰਦਾ ਨਾ ਕਿਉਂਕਿ ਆਪਾਂ ਪੜ੍ਹਨ ਆਪਾਂ ਪੜ੍ਹਨ ਦੀ ਲਾਈਨ ਚ ਹੁਣ ਆਪਾਂ ਫੋਨ ਚਲਾਣੇ ਪੇ ਪਰ ਬੱਚੇ ਦੇਖੋ ਜਿਨਾਂ ਦੀਆਂ ਮਾਵਾਂ ਧਿਆਨ ਨੀ ਦਿੰਦੀਆਂ ਉਹਨਾਂ ਤੇ ਉਹਨਾਂ ਨੂੰ ਇਹ ਆ ਵੀ ਬੱਚੇ ਸਾਨੂੰ ਤੰਗ ਨਾ ਕਰਨ ਉਹ ਸਿਰ ਬਾਣ ਵੇਲੇ ਵੀ ਫੋਨ ਦੇ ਹੀ ਰੱਖਦੀਆਂ ਫੇਰ ਉਸ ਤੋਂ ਬਾਅਦ ਉਹਨੂੰ ਕੀ ਕਹਿੰਦੇ ਹੁੰਦੇ
ਕਾਰਟੂਨ ਵਗੈਰਾ ਲਗਾ ਕੇ ਦੇ ਦਿਣੇ ਆ ਜਿਵੇਂ ਹੁਣ ਸਾਡੇ ਬੱਚੇ ਆਏ ਹੋਏ ਸੀਗੇ ਉਹਤੇ ਜਿਹੜਾ ਕੁਛ ਯੂਟਿਊਬ ਤੇ ਦੇਖਦੇ ਨੇ ਬਸ ਉਹਨਾਂ ਨੇ ਸਿਰ ਵੀ ਯੂਟਿਊਬ ਤੇ ਦੇਖ ਕੇ ਹੀ ਬਾਣਾ ਸੀਗਾ ਬਟ ਇਹ ਇਹ ਚੀਜ਼ ਆਦਤ ਮੇਰੀ ਮਾਸੀ ਜੀ ਨੇ ਪਾਈ ਨੀਂ ਹੋਈ
ਹੂੰ, ਇਹ ਆਦਤਾਂ ਗੰਦੀਆਂ ਆ ਨਾ ਅੱਗੇ ਜਾ ਕੇ ਆਂਦੀ ਐ
ਹਾਂਜੀ ਹਾਂ ਇਹ ਆਦਤ ਇਹਨਾਂ ਦੀ ਪੱਕ ਏ ਜਾਣੀ ਆ
ਫੇਰ ਇੱਕ ਵਾਰ ਪੱਕ ਗਈ ਫੇਰ ਦੇਖੋ ਤੁਸੀਂ ਜਿਹੜੇ ਅਡਲਟ ਬੱਚੇ ਆ ਮਤਲਬ ਜਿਹੜੇ ਅਠਾਰਾਂ ਸਾਲ ਤੋਂ ਉੱਪਰ ਆ ਉਹ ਹਲੇ ਇਨੀ ਇਨੀ ਕੱਚੀਆਂ ਉਮਰਾਂ ਉਹਨਾਂ ਦੀਆਂ ਤੇ ਉਹ ਹਲੇ ਉਹ ਇੰਨੀ ਇਨੀ ਉਮਰ ਚ ਦੇਖੋ ਮੈਂ ਖ਼ਬਰਾਂ ਦੇਖਦੀ ਆ ਉਹ ਪੱਟਰੀਆਂ ਤੇ ਜਾ-ਜਾ ਵੀਡੀਓ ਬਣਾਂਦੇ ਆ ਵਿੱਚ ਜੇ ਐਡਾ ਵੱਡਾ ਹਾਦਸਾ ਹੋਇਆ ਫੇਰ ਉਹਨਾ ਨੂੰ ਇੰਨਾ ਕ ਹ ਹੰਭ ਜਾਂਦੇ ਹੰਭ ਜਾਂਦੇ ਰੀਲ ਦੇ ਵਿੱਚ ਹੀ ਉਹਨਾਂ ਨੂੰ ਆਲੇ ਦੁਆਲੇ ਦਾ ਕੁਛ ਪਤਾ ਨਈ ਲੱਗਦਾ
ਦਾ ਹੀ ਹੋ ਗਿਆ ਦੇਖਲੋ ਕਿੰਨਾ ਅਗਲੇ ਨੂੰ ਐ ਹੁੰਦਾ ਇੱਥੇ ਬਣਾ ਲਈਏ ਇੱਥੇ ਬਣਾ ਲਈਏ ਲਾਈਨ ਤੇ ਵੀ ਤੁਰਨਾ ਪੈਸਿਆਂ ਪਿੱਛੇ ਵੀ ਕੋਈ ਦੇਖ ਲਓ ਕਿੰਨੇ ਚੱਲ ਰਹੇ ਨੇ ਅੱਜ ਕੱਲ
ਉਹ ਮਸ਼ਹੂਰ ਹੋਣ ਲਈ ਪਤਾ ਨੀ ਕੀ
ਹਾਂਜੀ, ਹਾਂ ਪਤਾ ਨੀ ਕੀ ਕੁਛ ਦੇਖੋ ਜੇ ਜਾਣ ਬਾਜ ਗਈ ਉਦੋ ਉਤੇ ਤਾਂ ਕੁਛ ਹੈਓ ਨੀਂ ਜੇ ਜਾਣ ਬਾਗੀ।
ਸਹੀ ਗੱਲ ਆ, ਉਹ ਏਹ ਚੀਜ਼ਾਂ ਨੀ ਸੋਚ ਦੇ ਉਹਨੂੰ ਇਹ ਚੀਜ਼ਾਂ ਸਮਝਾਣ ਵਾਲਾ ਇਸ ਟੈਮ ਤੇ ਕੋਈ ਹੈ ਨੀ ਔਰ ਜਿਸ ਸਮਝਾਂਦੇ ਆ ਤਾਂ ਉਹ ਆਪਣੇ ਆਪ ਨੂੰ ਹੀ ਵੱਡਾ ਸਮਝਦੇ ਕਿਉਂ ਕਿਉਂਕਿ ਉਹ ਸੋਸ਼ਲ ਮੀਡੀਆ ਚਲਾਂਦੇ ਆ
ਹਾਂਜੀ ਹਾਂ।
ਏਹੇ ਆ ਤੇ ਸੋਸ਼ਲ ਮੀਡੀਆ ਦੇ ਫਾਇਦੇ ਏਹ ਆ ਕੀ ਮਤਲਬ ਕਿ ਸਾਨੂੰ ਖਬਰਾਂ ਟੈਮ ਟੂ ਟੈਮ ਮਿਲ ਜਾਂਦੀਆਂ ਸਾਰਾ ਕੁ ਟੈਮ ਟੂ ਮਿਲ ਜਾਂਦਾ‌ ਪਰ ਨੁਕਸਾਨ ਅੱਸੀ ਪ੍ਰਸੈਂਟ ਨੁਕਸਾਨ ਤੇ ਵੀਹ ਪ੍ਰਸੈਂਟ
ਹਾਂਜੀ, ਹਾਂ।
ਹਾ ਔਰ ਬੱਚੇ ਜਿਹੜੀਆਂ ਉੱਤੇ ਗ਼ਲਤ ਚੀਜ਼ਾਂ ਦੇਖਦੇ ਆ ਉਨਾ ਤੇ ਕਿੰਨਾ ਗੰਦਾ ਪ੍ਰਭਾਵ ਪੈ ਰਿਹਾ ਪਤਾ ਤੁਹਾਨੂੰ ਏਸ ਬਾਰੇ ਜਿਹੜੇ ਪੰਦਰਾਂ ਤੋਂ ਲੈ ਕੇ ਚੌਵੀ। ਇੱਕੀ, ਬਾਈ ਸਾਲ ਤੱਕ ਆ, ਹੂੰ। ਉਹਨਾ ਦਾ ਸਭ ਤੋਂ ਜਿਆਦਾ ਗੰਦਾ ਪ੍ਰਭਾਵ ਆ। ਕਿੰਨਾ ਔਖਾ ਹੈ ਨਾ ਬਹੁਤ ਜ਼ਿਆਦਾ ਔਖਾ ਹੈ।
ਸਹੀ ਗੱਲ ਹੈ ਮੈਡਮ ਹਾਂਜੀ।
ਉਹ ਏ ਚੀਜ਼ਾਂ ਨਹੀਂ ਸੋਚਦੇ ਹੈਗੇ।
ਤਾਂ ਵੀ ਬੱਚਿਆਂ ਨੂੰ ਤਾਂ ਬਹੁਤ ਘੱਟ ਦੇਣਾ ਚਾਹੀਦਾ ਦੇਣਾ ਹੀ ਨਹੀਂ ਚਾਹੀਦਾ ਪਹਿਲੀ ਗੱਲ ਤਾਂ। ਜੇ ਤੁਸੀਂ ਅੱਜ ਕੱਲ੍ਹ ਆਪਾਂ ਦੇਖੀਏ ਆਪਣੇ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਦੇਖੀਏ ਬੱਚੇ ਫੋਨ ਬਹੁਤ ਬਹੁਤ ਜ਼ਿਆਦਾ ਦੇਖਦੇ ਨੇ ਖੇਡਾਂ ਵੱਲ ਘੱਟ ਧਿਆਨ ਆ ਉਹਨਾਂ ਦਾ ਫੋਨ ਵੱਲ ਬਹੁਤ ਜ਼ਿਆਦਾ ਆ।
ਖੇਡਾਂ ਵੱਲ ਘੱਟ ਧਿਆਨ ਕੀ ਖੇਡਦੇ ਹੀ ਨੀ ਉਹ।
ਹਾਂਜੀ ਹਾਂ।
ਨੀ ਬਹੁਤ ਘੱਟ ਬੱਚੇ ਦੇਖੋਗੇ ਤੁਸੀਂ
ਜੇ ਦੇਖੋਗੇ ਸਕੂਲ ਚ ਬੱਚੇ ਬਿਲਕੁਲ ਐਕਟਿਵ ਨਹੀਂ ਹੁੰਦੇ ਸਕੂਲ ਚ ਦੇਖੋਗੇ ਜੇ ਬਿਲਕੁਲ ਐਕਟਿਵ ਨਹੀਂ ਹੁੰਦੇ ਬੱਚੇ ਜੇ ਕੋਈ ਟੀਚਰ ਕੋਈ ਐਕਟੀਵਿਟੀ ਕਰਾ ਰਿਹਾ ਆ ਜਾਂ ਕੁਛ ਸਮਝਾ ਰਿਹਾ ਕੋਈ ਐਕਟ ਐਕਟਿਵ ਨਹੀਂ ਹੁੰਦਾ ਉੱਥੇ।
ਸਹੀ ਗੱਲ ਹੈ ਬਹੁਤ ਵਧੀਆ ਗੱਲ ਏ ਮੈਂ ਆਪ ਦੇਖਿਆ ਕਈ ਬੱਚੇ ਚੇ ਸੁਸਤੀ ਪਾਈ ਰੱਖਦੇ ਆ ਉਹਨਾਂ ਦੇ ਸਰੀਰ ਹੀ ਦੀਦੀ ਉਹਨਾਂ ਦੇ ਸਰੀਰ ਹੀ ਥੱਕੇ ਹੁੰਦੇ ਬਹੁਤ ਜ਼ਿਆਦਾ ਉਹਨਾਂ ਚ ਕਪੈਸ ਟੀ ਹੈਨੀ ਕੰਮ ਕਰਨ ਦੀ
ਕੁਝ ਦੇਖੋ ਏਸੀਆਂ ਨੇ ਘਟਾ ਤੇ ਬੱਚ ਬੱਚਿਆਂ ਦੇ ਸਰੀਰ ਵੀ ਹੁਣ ਏ ਸੀ ਦੇਖੋ ਬੱਚੇ ਮਿੰਟ ਬਾਅਦ ਕਹਿੰਦੇ ਨੇ ਲਗਾਓ ਗਰਮੀ ਲੱ ਗਦੀ ਆ ਬੱਚੇ ਸਹਿਣ ਹੀ ਨੀ ਕਰ ਪਾਉਂਦੇ ਇਨੀ ਕੁ ਜ਼ਿਆਦਾ ਗਰਮੀ ਆ। ਏ ਸੀ ਆਪਣਾ ਸ਼ਰੀਰ ਜੋੜ ਦਿੰਦਾ ਹੈ ਇੱਕ ਤਰ੍ਹਾਂ ਦਾ। ਹਾਂਜੀ।
ਹਮ ਸਹੀ ਗੱਲ ਹੈ ਜਦੋਂ ਮੰਨ ਲਓ ਜਿੱਦਾਂ ਆਪਾਂ ਏ ਸੀ ਚੀਜ਼ ਪਹਿਲੀ ਇੱਕ ਦੋ ਵਾਰੀ ਸੋਈਏ ਤੇ ਆਪਾਂ ਸਵੇਰੇ ਜਦੋਂ ਉੱਠਦੇ ਹਾਂ ਆਪਣੇ ਸ਼ਰੀਰ ਕਿਦਾ ਟੁੱਟਿਆ ਜਿਹਾ ਹੁੰਦਾ
ਹਾਂਜੀ ਹਾਂ।
ਸਹੀ ਗੱਲ ਹੈ ਕਿ ਨਹੀਂ? ਏਦਾਂ ਲੱਗਦਾ ਨਾ ਜਿਦਾਂ ਉੱਠਣ ਦਾ ਮਨ ਹੀ ਨੀ ਕਰਦਾ। ਹਮ ਬਹ ਬਹੁਤ ਜ਼ਿਆਦਾ।
ਹਾਂਜੀ ਹਾਂ ਏ ਸੀ ਨੁਕਸਾਨ ਵੀ ਦੇਖ ਲਓ ਕਿੰਨਾ ਕ ਰਦਾ ਅੱਗੇ ਦੇਖ ਲਓ ਮੈਮ ਪੱਖੇ ਹੋਓਂਦੇ ਸੀਗੇ ਫੇਰ ਪੱਖੇ ਆਏ ਫੇਰ ਹੌਲੀ ਹੌਲੀ ਕੂਲਰ ਆਏ ਹੁਣ ਏਸੀ ਆਏ ਦੇਖੋ।
ਪਰ ਦੀਦੀ ਕੂਲਰ ਤੱਕ ਠੀਕ ਸੀਗਾ ਸਬੀ ਲੋਕੀ ਲਉਦੇ ਸੀ ਹਮ ਟੈਕਨੋਲਜੀ ਹੁਣ ਏਸੀ ਤੋਂ ਅੱਗੇ ਪਤਾ ਪਤਾ ਨੀ ਤੁਸੀਂ ਦੇਖ ਲਿਓ ਕੀ ਆ ਜਾਣਾ। ਹਾਂ ਹਾਂ ਕੂਲਰ ਬਹੁਤ ਵਧੀਆ ਸੀ
ਹਾਂਜੀਹਾਂਜੀ ਜਿਵੇਂ ਅੰਡਰਗਰਾਉਂਡ ਨੀ ਹੁੰਦੇ ਵੀ ਦਿਖਦੇ ਹੀ ਨੀ ਹੈਗੇ ਬਾਹਰੇ ਉਹ ਏ ਸੀ ਵੀ ਚੱਲ ਪਏ।
ਹੁਣ ਜਿੱਦਾਂ ਆਪਣਾ ਟੈਮ ਐ ਨਾ ਆਪਣੇ ਟੈਮ ਚ ਏ ਸੀ ਕਈਆਂ ਦੇ ਹੈਗੇ ਐ ਕਈਆਂ ਦੇ ਨਹੀਂ ਹੈਗੇ। ਹੈਨਾ ਏਦੀ ਏ ਨਾ ਜਿਹੜੀ ਆਪਣੀ ਆਉਣ ਵਾਲੀ ਜਨਰੇਸ਼ਨ ਨਾ ਜਿੱਦਾਂ ਆਪਾਂ ਮੋਟਰਸਾਈਕਲ ਨੂੰ ਮੰਗਦੇ ਆ ਨਾ ਉਹਨਾ ਨੇ ਏਦਾਂ ਏ ਸੀ ਨੂੰ ਮੰਗਨਾ।
ਹਾਂਜੀ ਹਾਂ।
ਉਹਨਾਂ ਨੇ ਏਸੀ ਨੂੰ ਅ ਸਾਡੇ ਲਈ ਤਾਂ ਏਸੀ ਲੱ ਗਾ ਲੈ ਲੈ ਏਸੀ ਲੱਗਾ ਇਹਨਾਂ ਦੇ ਘਰੇ ਕਿਉਂਕਿ ਸਾਡੀ ਜਿਹੜੀ ਪਹਿਲੀ ਜਨਰੇਸ਼ਨ ਸੀਗੀ ਉਹ ਮੋਟਰਸਾਈਕਲ ਨੂੰ ਏਦਾਂ ਕਹਿੰਦੇ ਸੀ ਮ ਟੀਵੀ ਐ ਇਹਨਾ ਦੇ ਘਰੇ
ਹਾਂਜੀ ਹਾਂ ਸਹੀ ਗੱਲ ਐ
ਅਸੀਂ ਟੀਵੀ ਨੂੰ ਕੁਛ ਮੰਨ
ਉਦੋਂ ਜਦੋਂ ਜੇ ਆਪਾਂ ਪਿਸਲੇ ਟਾਇਮ ਦੀ ਗੱਲ ਕਰੀਏ ਸਾਡੇ ਘਰ ਸਭ ਤੋਂ ਪਹਿਲਾਂ ਐਲ ਸੀਡੀ ਸਾਡੇ ਅ ਟੀ ਵੀ ਸਾਡੇ ਸੀਗਾ ਜਦੋਂ ਮੇਰੇ ਦਾਦੂ ਟੈਮ ਉਦੋਂ ਟੀਵੀ ਸਾਡੇ ਸੀਗਾ ਬੁਲੇਟ ਵੀ ਹੁੰਦਾ ਸੀ ਸਾਡੇ ਉਦੋਂ ਪਰੇਸਨੇ ਟੈਮ ਇੱਕ ਜਿਹੜੀ ਦੂਜੀ ਕਾਰ ਹੁੰਦੀ ਸੀ ਥੋਨੇ ਤਾਂ ਦੇਖੀ ਨੀ ਹੋਊਗੀ ਸ਼ੈਦ
ਮੈਨੂੰ ਉਹਦੇ ਨਾਮ ਨੀ ਯਾਦ ਆ ਰਿਹਾ ਉਹ ਵੀ ਫਰਿੱਜ ਵਗੈਰਾ ਹਰ ਇਕ ਚੀਜ਼ ਉਦੋਂ ਵੀ ਜਿਵੇਂ ਘਰ ਘਰ ਦੇ ਬੱਚੇ ਲੈਕੇ ਵੀ ਸਾਡੇ ਦੇਖਣ ਆਦੇ ਹੁੰਦੇ ਸੀਗੇ
ਹਾਂ ਅਸੀਂ ਵੀ ਜਾਈ ਮੇਰੇ ਪਾਪਾ ਹੋਨੀ ਕਹਿੰਦੇ ਆ ਮੇਰੇ ਦਾਦਾ ਹੋਨੀ ਕਹਿੰਦੇ ਸੀਂ ਨਾਲਦਿਆਂ ਦੇ ਘਰੇ ਜਾਈ ਟੀਵੀ ਦੇਖਣ ਤੁਹਾਨੂੰ ਤਾਂ ਫੇਰ ਵੀ ਘਰੇ ਦੇਖਣ ਨੂੰ ਮਿਲਦਾ ਪਰ ਸਾਨੂੰ ਉਹ ਚੀਜ ਦੀ ਅ ਅਹਿਮੀਅਤ ਹਜੇ ਤੱਕ ਵੀ ਨਹੀ ਸਮਝ ਆਂਦੀ
ਹਾਂਜੀ ਹਾਂ ਆਪਾਂ ਫੇਰ ਵੀ ਕਹਿਣੇ ਆ ਵੀ ਲੈ ਟੀਵੀ ਓ ਆ ਕਿੱਡੀ ਕ ਗੱਲ ਐ
ਤੁਸੀਂ ਫੋਨ ਚ ਵੀ ਹੁੰਦੇ ਸੀਗੇ ਪਤਾ ਤੁਹਾਨੂੰ ਛੋਟੇ ਹੁੰਦੇ ਆਪਾਂ ਫੋਨ ਦੇਖਦੇ ਸੀ ਗੇਮਾਂ ਖੇਲਦੇ ਸੀ ਸਾਨੂੰ ਪਤਾ ਈ ਨੀ ਸੋਸ਼ਲ ਮੀਡੀਆ ਕੀ ਹੁੰਦਾ ਇਹ ਸਭ ਕੁਛ ਲੋਕਡਾਊਨ ਤੋਂ ਬਾਅਦ ਹੋਇਆ ਪਹਿਲਾਂ ਇੱਦਾਂ ਦਾ ਕੁਛ ਵੀ ਨੀ ਸੀਗਾ ਦੀਦੀ ਨਹੀਂ ਤੁਸੀਂ ਕਦੇ ਦੇਖੀ ਇਹ ਚੀਜ਼
ਹਾਂਜੀ
ਇਹ ਸਭ ਕੁਛ ਲੌਕਡਾਊਨ ਤੋਂ ਬਾਅਦ ਹੀ ਹੋਇਆ ਇੰਸਟਾਗ੍ਰਾਮ ਚੱਲਿਆ ਉਸ ਤੋਂ ਬਾਅਦ ਐ ਐਪ ਚੱਲੇ ਆ ਉਹਨਾਂ ਨੇ ਬੇੜਾ ਬਠਾਤਾ ਗਾ ਬੱਚਿਆਂ ਦਾ ਬੁੱਢਿਆਂ ਦਾ ਸਭ ਹੁਣ ਤਾਂ ਮਾਵਾਂ ਆਪ ਫੋਨ ਲੈ ਕੇ ਬੈਠੀਆਂ ਰਹਿੰਦੀਆਂ ਬੱਚਿਆਂ ਨੂੰ ਉਹਨੋ ਨੇ ਕੀ ਕਹਿਣਾ ਸਹੀ ਐ ਕਿ ਨਹੀਂ
ਹਾਂਜੀ ਹਾਂ ਮਾਵਾਂ ਦੇ ਆਪ ਚ ਵੀ ਹੱਥ ਚ ਹੁੰਦੈ ਦੇਖੋ ਹੁਣ ਇਹ ਆਪਣੇ ਮਾਂ-ਬਾਪ ਦੇ ਹੱਥ ਚ ਹੁੰਦਾ ਵੀ ਆਪਣੇ ਬੱਚੇ ਨੂੰ ਆਪਾਂ ਨੇ ਕਿਵੇਂ ਰੱਖਣਾ ਆਪਾਂ ਜਿਹੜੇ ਹਿਸਾਬ ਨਾਲ ਉਹਨਾਂ ਨੂੰ ਫੋਨ ਦਵਾਂਗੇ ਆਪਾਂ ਨੂੰ ਪਤਾ ਹੋਊਗਾ ਵੀ ਉਹ ਚ ਕੀ ਬੱਚਾ ਚਲਾ ਰਿਹਾ ਆਪਾਂ ਨੂੰ ਪਤਾ ਹੋਣਾ ਵੀ ਚਾਹੀਦੈ ਵੀ ਕੀ ਬੱਚਾ ਫੋਨ ਚ ਦੇਖ ਰਿਹਾ ਕੀ ਚਲਾ ਰਿਹਾ
ਹੂੰ ਸਹੀ ਗੱਲ ਐ ਤੁਹਾਡੀ
ਇੰਨੀ ਕ ਗੱਲ ਐ ਤਾਂ ਰਿਸਪੋਂਸੀਬਿਲਿਟੀ ਮਾਂ ਬਾਪ ਦੀ ਬਣਦੀ ਆ ਪਰ ਅੱਜ ਕੱਲ ਮਾਂ ਬਾਪ ਬਿਲਕੁਲ ਵੀ ਧਿਆਨ ਨੀ ਦਿੰਦੇ, ਉਹ ਆਪਣੇ ਹੀ ਲੱਗੇ ਰਹਿੰਦੇ ਨੇ ਬੱਚਿਆਂ ਨੂੰ ਫੋਨ ਦੇ ਕੇ
ਹੂੰ ਸਹੀ ਗੱਲ ਏ‌ ਇਹ ਤੁਹਾਡੀ ਮੰਨਣ ਵਾਲੀ ਗੱਲ ਐ ਇਹ ਸੱਚੀ ਗੱਲ ਆ ਮੰਨਣ ਵਾਲੀ ਕੀ ਆ ਉਹਨਾਂ ਨੂੰ ਪਤਾ ਹੀ ਨੀ ਸਾਡੇ ਬੱਚੇ ਕੀ ਚਲਾ ਰਹੇ ਆ ਜਦਕਿ ਸਾਨੂੰ ਇਹ ਪ ਤਾ ਹੋਣਾ ਬਹੁਤ ਜ਼ਰੂਰੀ ਕਿਉਂਕਿ ਇਹੀ ਚੀਜ਼ ਤੋਂ ਉਹਨਾ ਨੂੰ ਅੱਗੇ ਛਾਇਆ ਮਿਲਦੀ ਐ
ਹਾਂਜੀ ਹਾਂ ਸ਼ੈਅ ਮਿਲ ਉਹਨਾਂ ਨੂੰ ਐਵੇਂ ਹੁੰਦਾ ਸਾਡੇ ਤੇ ਕੋਈ ਧਿਆਨ ਨਹੀਂ ਦਿੰ ਚਲੋ ਜੀ
ਪਰ ਇਹ ਗੱਲਾਂ ਜਾ ਕੇ ਉਹਨਾਂ ਨੂੰ ਅੱਗੇ ਰਿਲੇਟ ਹੁੰਦੀਆਂ ਵੀ ਕਿਵੇਂ ਜੇ ਅਸੀਂ ਉਦੋਂ ਸੰਭਲ ਜਾਂਦੇ ਐਵੇਂ ਐਵੇਂ ਵੀ ਉਹਨਾਂ ਨੂੰ ਹੁੰਦਾ ਆ
ਚਲੋ ਠੀਕ ਆ ਦੀਦੀ ਤਾਨ ਨਾਲ ਗੱਲ ਕਰਕੇ ਮੈਨੂੰ ਬੌਤ ਜਆਦਾ ਵਧੀਆ ਲੱਗਾ।
ਹਾਂਜੀ ਹਾਂਜੀ ਠੀਕ ਏ ਮੈਡਮ ਠੀਕ ਐ ਜੀ।